ਹੈਲੋ।
ਹਾਂਜੀ ਸਤਿ ਸ੍ਰੀ ਕਾਲ ਜੀ।
ਹਾਂਜੀ ਸਤਿ ਸ੍ਰੀ
ਹੈਲੋ।
ਹਾਂਜੀ ਸਤਿ ਸ੍ਰੀ ਕਾਲ। ਕੀ ਹਾਲ ਐ? ਬਸ ਵਧੀਆ। ਹਾਂਜੀ, ਕੀ ਕਰਦੇ? ਬਸ ਵਧੀਆ-ਵਧੀਆ। ਹੋਰ ਸੁਣਾ? ਹਾਂ, ਮੈਂ ਵੀ ਬਸ ਵੇਲੀ ਹੋ ਰੀ ਸੀ, ਕੰਮ ਕਰ ਰਹੀ ਸੀ ਯਾ ਰੋਜ ਫਿਰ ਮੈਂ ਰਾਤੀ ਲੇਟ ਹੋ ਜਾਂਨੀ ਆਂ।
ਅੱਛਾ, ਆਂ ਇਹ ਤਾਂ ਹੈ ਸਵੇਰ ਫਿਰ ਉਹ ਸਾਰਾ ਸਾਰਾ ਕੰਮ ਈ ਲੇਟ ਹੋ ਜਾਂਦੈ ਫਿਰ।
ਤੁਸੀਂ ਕਿੰਨੇ ਵਜੇ
ਹਾਂ, ਉਹ ਤਾਂ ਹੈ ਈ। ਨਈ ਮੇਰੇ ਕੋਲ ਵੀ ਨਈ ਖੈਰ ਮੈਂ ਰੋਜ਼ ਸੋਚਦੀ ਆ ਕੱਲ ਸਵੇਰੇ ਜਲਦੀ ਉਠਾਂਗੀ, ਕੱਲ
ਹਾਂ, ਮੈਂ ਵੀ ਨੀ। ਏਸੇ ਕਰਕੇ ਪਤੈ ਕਿ ਨੀਂਦ ਨੀ ਆਂਦੀ ਕਿਉਂਕਿ ਹੁਣ ਚਲੋ ਮੈਂ ਕੰਮ ਵੀ ਕਰਦੀ ਆਂ ਘਰ ਦੇ ਬਟ ਮੈਨੂੰ ਨਾ ਨੀਂਦ ਨੀ ਆਂਦੀ ਹੈਬਿਟ ਵੀ ਹੋ ਗਈ ਆਂ ਲੇਟ ਸੋਣ ਦੀ ਵੀ ਜਿਵੇਂ ਫਿਰ ਟੀ ਵੀ ਦੇਖਦੀ ਆਂ ਪਹਿਲਾਂ ਅੱਗੇ ਟੀ ਵੀ ਦੇਖਦੇ ਸੀ, ਹ ਨੀਂਦ ਨੀ ਆਂਦੀ ਫਿਰ ਮੈਨੂੰ ਹੁੰਦੈ ਮੈਂ ਦਵਾਈ ਨਾ ਹਾਂ ਬੀ ਦਵਾਈ ਨਾ ਖਾਈਏ। ਦੇਮਾ ਮਬਾਇਲ, ਹਾਂ ਮੈਂ ਕਿਆ ਚਲੋ ਫਿਰ ਸੇ, ਯਾਰ ਦਿਲ ਬੋਤ ਕਰਦਾ ਐ ਸਵੇਰੇ ਜਲਦੀ ਉੱਠਾ ਕਈ ਬਰੀ ਸੋਚਦਿਆਂ ਬੀ ਚਲੋ ਹੈਨਾ ਪਾਠ ਕਰਨਾ ਹੁੰਦੈ ਜਲਦੀ ਉੱਠੀਏ। ਸੈਰ ਕਰੀਏ ਹਨਾ ਮੈਨੂੰ ਬਹੁਤ ਫਰੈਂਡਸ ਨੇ ਕਿਹਾ ਵੀ ਸਵੇਰੇ ਉੱਠੋ ਜਲਦੀ ਚੱਲਦੇ ਆ ਯਾਰ ਮੈਂ ਜਾਈ ਨ ਪਾਣਦੀ ਸਾਰੇ ਕਹਿੰਦੇ ਹੈ ਹਾਂ ਮੈਂ ਸੋਚਿਆ ਇਈਵਨਿੰਗ ਵੋਕ ਘਰਾਂ ਵੀ ਵੇਟ ਵੱਧਦਾ ਬੈਠ ਬੈਠ ਕੇ ਉਹ ਜੇ ਇਈਵਨਿੰਗ ਕਰਦੀ ਫਿਰ ਸਾਰੇ ਕਹਿੰਦੇ ਮੋਰਨਿੰਗ ਵੀ ਕਰ ਮੋਰਨਿੰਗ ਦਾ ਜ਼ਿਆਦਾ ਫਾਇਦਾ ਹੈ।
ਹਾਂ ਇਹ ਤਾਂ ਹੈ ਮਗਰ ਇਹ ਨਾਲ ਸਵੇਰੇ ਉੱਠਣਾ ਔਖਾ ਤੇ ਸ਼ਾਮੀ ਗਰਮੀ ਹੋ ਜਾਂਦੀ ਹੈ।
ਪਤਾ ਕੀ ਮੇਰੀ ਕੀ ਦਿੱਕਤ ਹੈ ਅਗਰ ਮੈਂ ਉੱਠ ਗਈ ਨਾ ਜਿਸ ਦਿਨ ਉਹ ਮੈਂ ਸਾਰ ਦਿਨ ਕੰਮ ਨੀ ਕਰ ਪਾਂਦੀ ਮੇਰਾ ਸਰੀਰ ਨਾ ਚੱਲਦਾ ਨੀ ਆ ਮੇਰਾ ਸਰੀਰ ਨਾ ਮੇਰੀ ਹੈਬਿਟ ਹੈ ਬਿਲਕੁਲ ਵੀ ਉੱਠਣ ਦੀ ਮੈਂ ਬੱਚਿਆਂ ਨੂੰ ਵੀ ਸਕੂਲ ਭੇਜਦੀ ਸੀ ਨਾ ਬੜਾ ਔਖ
ਕਹਿੰਦੇ ਪਰਮਾਤਮਾ ਦਾ ਨਾਮ ਵੀ ਸਵੇਰੇ ਲੋ ਤਈ
ਹਾਂਜੀ ਸੋ ਇਹ ਤਾਂ ਹੈ ਬਟ ਮੇ ਤੋਂ ਲਿਆ ਹੀ ਨਹੀਂ ਜਾਂਦਾ
ਸਵੇਰੇ ਉੱਠ ਕੇ ਜਾਂ ਆਪਣੀ ਸੈਰ ਕਰੋ ਜਾਂ ਐਕਸਰਸਾਈਜ਼ ਕਰੋ ਯੋਗਾ ਕਰੋ ਹਾਂ ਹਾਂ
ਕਿਹਾ ਤਾਂ ਹੈ ਸਵੇਰ ਦੇ ਫਾਇਦੇ ਬਹੁਤ ਹੈ। ਬਟ ਮੈਂ ਹੁੰਦੇ ਹੀ ਨਹੀਂ
ਕਹਿੰਦੇ ਉਦੋਂ ਨਾ ਦਿਮਾਗ ਤਾਜ਼ਾ ਹੁੰਦਾ ਮ ਸਾਰੀ ਹੁੰਦੀ ਨਾ ਤਾਜ਼ਗੀ ਤਾਜ਼ਗੀ ਹੁੰਦੀ ਹੈ ਤਾਜ਼ਾ ਹੁੰਦਾ ਫਰੈਸ਼ ਮਾਇਂਡ ਹਮ ਹ ਇਹੀ ਤਾਂ ਹੈ ਨਾ ਹੁੰਦਾ ਨੀ ਨਾ ਹਮ ਹਮ
ਫ ਤੁਸੀਂ ਫਿਰ ਵੀ ਕਦੀ ਸੋਚ ਕੇ ਦੇਖਿਆ
ਰੋਜ਼ ਸੋਚਦੀਆਂ, ਰੋਜ਼ ਸੋਚਦੀਆਂ, ਰੋਜ਼ ਸੋਚਦੀਆਂ ਬਸ ਸਵੇਰੇ ਲੇਟ ਉੱਠਦੀ ਆ ਫਰ ਕੇਣਗੇ ਬਸ
ਹਮ ਹਾਂ ਨਹੀਂ ਅੱਛਾ ਪਤਾ ਕੀ ਹੈ ਜੇ ਆਪਾਂ ਜਲਦੀ ਸੋਈਏ ਨਾ ਤੇ ਆਪਾਂ ਉੱਠ ਵੀ ਸਕਦੇ ਹਾਂ
ਮਗਰ ਸਵੇਰੇ ਜਾਂਦਾ ਨਾ ਜਲਦੀ ਸੁੱਤਾ ਹੀ ਨਹੀਂ ਜਾਂਦਾ ਪਂਗਾ ਤਾਂ ਇਹ ਨਾ ਜਲਦੀ ਨੀਂਦ ਹੀ ਆਦੀ ਹਾਂ
ਤੇ ਕਿਉਂਕਿ ਜੇ ਜਲਦੀ ਉੱਠਾਂਗੇ ਆਪਾਂ ਜਲਦੀ ਕੰਮ ਹੋਣਗੇ ਸਾਰੇ
ਪਹਿਲੇ ਜਮਾਨੇ ਵਧੀਆ ਸੀ ਲੋਕ ਟੈਮ ਸਿਰ ਸੋ ਜਾਂਦੇ ਸੀ, ਸਵੇਰੇ ਟੈਮ ਸਿਰ ਉੱਠਦੇ ਸੀ, ਸਾਰਾ ਕੰਮ ਟੈਮ ਸਿਰ ਕਰਕੇ ਆਪਣਾ ਖਾਣਾ ਪੀਣਾ ਸਭ ਟੈਮ ਤੇ ਹੁੰਦਾ ਸੀ।
ਪਤਾ ਕੀ ਹੈ? ਹੁਣ, ਹੁਣ, ਹੁਣ ਪਤਾ ਕੀ ਆਪਾਂ ਟੀ ਵੀ ਦੇਖਦੇ ਹਾਂ, ਫੋਨਾਂ ਕਰਕੇ ਆਪਾਂ ਨੂੰ ਨੀਂਦ ਨਹੀਂ ਆਂਦੀ। ਹੁਣ ਪਹਿਲਾਂ ਮੈਂ ਬੱਚਿਆਂ ਕਰਕੇ ਉੱਠ ਜਾਂਦੀ ਜੀ। ਵੀ ਬੱਚੇ ਸਕੂਲ ਭੇਜਣੇ ਐ, ਕਰਨੇ ਐ, ਪਹਿਲਾਂ ਆਪਾਂ ਫੇਰ ਵੀ ਉੱਠ ਜਾਂਦੇ ਸੀ। ਹੁਣ ਉੱਠਿਆ ਹੀ ਨੀ ਜਾਂਦਾ। ਤੇ ਫੇਰ ਪਤਾ ਕੀ ਹੁੰਦਾ? ਹਾਏ ਮਸ ਦੇ ਨਾਲ ਲੇਟ ਸੋਵੋ, ਲੇਟ ਉਠੋ। ਹੈਗੇ ਤੇ ਹੈ, ਹੈਲਥ ਠੀਕ ਰਹਿੰਦੀ ਐ। ਸਾਰੇ ਕਹਿੰਦੇ, ਹੁਣ ਅੱਜ ਕੱਲ ਐਕਸਰਸਾਈਜ਼ ਕਰੋ ਹਨਾ। ਵੀ ਅਗਰ ਤੁਸੀਂ ਸ ਫਿਟ ਰਹਿਣਾ ਐ। ਕਿਉਂ ਕਿਉਂਕਿ ਸਮੇਂ ਤੋਂ ਪਹਿਲੇ ਆਪਣੇ ਗੋਡੇ ਖ਼ਰਾਬ ਹੋ ਰਹੇ ਐ। ਹਨਾ, ਆਪਾਂ ਵੋਕ ਕਹਿੰਦੇ ਵੋਕ ਨੀ ਵੋਕ ਦੇ ਨਾਲ-ਨਾਲ ਐਕਸਰਸਾਈਜ਼ ਵੀ ਜ਼ਰੂਰੀ ਹੈ, ਉਹ ਵੀ ਤੁਹਾਡੀ ਉੱਥੇ, ਜਿੱਥੇ ਤੁਹਾਡੇ ਗਰੀਨਰੀ ਹੋਵੇ। ਤੁਸੀਂ ਜਾਓ, ਪਾਰਕ ਜਾਓ ਹਨਾ ਹੂੰ, ਹੁਣ ਜਦੋਂ ਆਪਾਂ ਜੰਕ ਫੂਡ ਖਾ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਨੂੰ ਵੋਕ ਕਰਨੀ ਵੀ ਤੇ ਜਰੂਰੀ ਹੈ ਨਾ। ਆਪਾਂ ਉੱਠਦੇ ਨੀ, ਮੈਂ ਉੱਠਦੀ ਨੀ, ਕੰਮ ਲੇਟ ਕਰ ਡੀਆਂ। ਲੇਟ ਕਰਦੀ ਕਰਦੀ ਫਿਰ ਉਹ ਕਪ ਪਰ ਜਿਸ ਦਿਨ ਧੋਣੇ ਹੋਣ ਫੇਰ ਤਾਂ ਬਿਲਕੁਲ ਹੀ ਸ਼ਾਮ ਹੋ ਜਾਂਦੀ ਐ। ਫੇਿਰ ਤਾਂ ਇਈਵਨਿੰਗ ਵਾਕ ਵੀ ਚਲੀ ਜਾਂਦੀ ਐ, ਮੈਂ ਤੋਂ ਤਾਂ ਉਹ ਵੀ ਨੀ ਹੁੰਦਾ, ਹੈਗੇ ਹੈ ਫਾਇਦੇ ਸਭ ਪਤਾ ਐ। ਪਰ ਆਪਾਂ ਨਾ ਇਹ ਜਿਹੜਾ ਮਨ ਹੈ ਨਾ ਇਹ ਨੀ ਮੰਨਦਾ ਨਾ, ਇਹ ਆਲਸੀ ਹੈ, ਇਹ ਕਹਿੰਦਾ ਵੀ ਤੂੰ ਸੋ ਜਾ। ਬੀ ਤੂੰ, ਤੂੰ ਸੋਜਾ ਤੂੰ ਉੱਠਣਾ ਨੀ। ਮੈਂ ਤੇ ਬਹੁਤ ਆਲਸੀ ਹਾਂ, ਮੈਨੂੰ ਸੋਹਣਾ ਬਹੋਤ
ਦੇਖੋ ਤੜਕੇ ਨੀਂਦ ਵੀ ਤਾਂ ਪੂਰੀ ਚਾਹੀਦੀ ਹੈ ਨਾ ਜੇ ਆਪਾਂ ਲੇਟ ਹੀ ਸੋਵਾਂਗੇ ਤੜਕੇ ਕਿੱਥੋਂ ਜਲਦੀ
ਹਾਂ, ਬਿਲਕੁਲ, ਮੈਂ ਮੈਂ ਹਰ ਵਾਰੀ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾਉਂਦੀ ਹਾਂ ਵੀ ਅੱਜ ਮਨਾ ਉੱਠ ਜਾ।
ਨੇ ਉਹ ਲੋਕ ਜਿਹੜੇ ਆਪਣੇ ਟੈਮ ਤੇ ਖਾਂਦੇ ਟੈਮ ਤੇ ਸੌਦੇ ਨੇ।
ਹੁਣ, ਦੇ ਯਾਰ ਪਤਾ ਕੀ ਰੂਟੀਨ ਹੁੰਦੈ ਨਾ ਫੈਮਲੀ ਦਾ, ਕੋਈ ਫੈਮਲੀ ਦਾ ਰੂਟੀਨ ਹੁੰਦੈ ਨਾ। ਤੇ ਅਪ ਆਪਣੇ ਰੂਟੀਨ ਨੀ ਐ ਐਕਚੁਲੀ। ਜਿਵੇਂ ਹੁਣ ਬਚ ਬੱਚੇ ਮੇਰੇ ਵੱਡੇ ਹੋਗੇ। ਸਭ ਦਾ ਪਤਾ ਮੈਨੂੰ ਕਿਨ ਇਹਨਾਂ ਨੇ ਲੇਟ ਹੀ ਜਾਣੈ। ਲੇਟ ਹੀ ਉਠਣੈ। ਓਹ ਇਸ ਕਰਕੇ ਮੇਰੀ ਬੈਡ ਹੈਬਿਟ ਹੋ ਗਿਆ ਸਕੂਲ ਟੈਮ ਵਧੀਆ ਹੁੰਦਾ ਸੀ, ਵੀ ਚੱਲ ਇਸ ਬਹਾਨੇ ਉਠਗੇ। ਫੇਰ ਲੇਟ ਜੀ ਦਾ, ਹਾਂ ਮੈਂ ਉੱਠ ਪੈ ਮੈਨੂੰ ਹੁੰਦੈ ਔ ਫਿਰ ਮੇਰਾ ਸ਼ਰੀਰ ਰੀਰ ਬਸ, ਉਹ ਕੀ ਫੈਦਾ ਫਿਰ ਮੈਂ ਕਿਹਾ ਸੈਰ ਕਰਨ ਜਾਵਾਂ ਆ ਕੇ ਮੈਂ ਉੱਠ ਹੀ ਨਾ ਪਾਵਾਂ। ਘਰਦੇ ਤਾਂ ਫੇਰ ਗਾਲਾਂ ਕੱਢਣਗੇ ਨਾ। ਨਾ, ਹੁਣ ਔ ਮੇਰੀ ਫਰੈਂਡ ਕਹਿੰਦੀ ਤੂੰ ਉੱਠ ਜਾ ਵੀ ਆਪਾਂ ਛੇ ਵਜੇ ਚੱਲਾਂਗੇ ਤੇ ਆ ਕੇ ਤੂੰ ਸੋ ਜੀ। ਮੈਂ ਕਿਆ ਯਾਰ ਫਿਰ ਓਦਾ ਕੀ ਫਾਇਦਾ ਘਰ ਦੇ ਦੀਆਂ ਨੂੰ ਰੋਟੀ ਕੌਣ ਦੇਏਗਾ। ਅਗਲਾ ਤਾਂ ਕਹੇਗਾ ਤੂੰ ਸਾਨੂੰ ਤਾਂ ਰੋਟੀ ਦੇ। ਆਪਾਂ ਤੇ ਨੂੰ ਵੀ ਦੇਖਣੈ ਨਾ ਰੋਟੀ ਪਾਣੀ ਆਪਣਾ ਵੀ ਚਾਹੀਦੈ। ਸੋਚਦੇ ਹਾਂ ਵੀ ਦੇਖੋ ਸਵੇਰੇ ਰੱਬ ਦਾ ਨਾਮ ਲਿਆ। ਜਾਂਦੈ ਸਭ ਕੁੱਛ ਹੁੰਦੈ ਹੈਲਥ ਲਈ ਅੱਛਾ ਸਾਰੇ ਕੰਮ ਜਲਦੀ ਹੁੰਦੇ ਐ ਪਰ ਮੈਂ ਸੋਚਦੀ ਆ ਛਡ ਮਨਾ ਹੌਲੀ-ਹੌਲੀ ਕੰਮ ਕਰਲਾਂਗੇ ਹੌਲੀ-ਹੌਲੀ ਉੱਠੋ ਉੱਠੋ ਜੋ ਜਦੋਂ ਦਿਲ ਕਰਦੈ।
ਇਹੀ ਤਾਂ ਪੰਗੈ ਐ ਨਾ ਬਸ ਇਸੇ ਕਰਕੇ ਕੇ ਸਾਰਾ ਸਿਸਟਮ ਖ਼ਰਾਬ ਹੋ ਜਾਂਦੈ ਸਰੀਰ ਦਾ ਵੀ ਤੇ ਆਪਣੇ ਘਰ ਦਾ ਵੀ। ਹਾਂ, ਜੇ ਆਪਾਂ ਮੈਂ ਕਈ ਵਾਰ ਦੇਖ ਚਾਏ ਜਿਵੇਂ ਮੈਂ ਸਵੇਰੇ ਜਲਦੀ ਉੱਠਾ ਨਾ ਤਾਂ ਬੰਦਾ ਟੈਮ ਸਿਰ ਆਪਣਾ ਸਾਰਾ ਕੰਮ ਵੀ ਨਿਬੜ ਜਾਂਦੈ ਨਾਲੇ ਆਪਣੀ ਸਿਹਤ ਵੀ ਠੀਕ ਰਹਿੰਦੀ ਏ।
ਯਾ ਹੂੰ ਚਲੋ, ਬਸ ਹਾਂ ਹਾਂ ਏਹ ਤਾਂ ਹੈ, ਏਹ ਤਾਂ ਪਤਾ ਕੀ ਆਪਾਂ ਇਕਦਮ ਲੇਟ ਉੱਠਾਂਗੇ, ਲੇਟ ਸੋਵਾਂਗੇ, ਓਹ ਫਿਰ ਓਨਾ ਹੀ ਹੋਏਗਾ। ਹਾਂ, ਏਹ ਤਾਂ ਹੈ। ਚਲੋ ਕੋਈ ਗੱਲ ਨੀ। ਕਰਾਂਗੇ ਕਦੀ ਤਾਂ ਕਦੀ ਤਾਂ ਆਪਣਾ ਸਹੀ ਹੋਏਗਾ ਨਾ ਕੰਮ।
ਆਹ ਹ ਬਾਕੀ ਪ੍ਰਮਾਤਮਾ ਦੇ ਹਤੇ ਜਦੋਂ ਪ੍ਰਮਾ ਮਾਨੇ ਜਿਸ ਪਾਸੇ ਵੱਲ ਜੋ ਕਰਨੈ ਓਦੋ ਕਰਣੈ ਹਾਂ ਹਰ ਇਨਸਾਨ ਤਾਂ ਬਹੁਤ ਕੁਝ ਸੋਚਦੈ ਕਿ ਮੈਂ ਏ ਕਰ ਮੈਂ ਉਹ ਬੜਾ ਫ਼ਰਕ ਪੈਂਦਾ ਹੈ ਜੋ ਹਾਂ ਆਪਣੇ ਹੱਥ ਵਸ ਨੀ ਨਾ ਜਦੋਂ
ਹਾਂ ਉਹ ਤਾਂ ਹਉਦਾ ਹੀ ਹੁਣਾ ਚਲੋ ਕਦੀ ਤਾਂ ਪਤਾ ਕੀ ਕਦੀ ਤਾਂ ਆਪਾਂ ਕਰਾਂਗੇ ਹੁਣ ਇੰਨੀ ਜ਼ਿੰਦਗੀ ਲੰਘ ਗਈ ਨਾ ਉਹ ਇਹ ਆਦਤ ਪਤਾ ਕੁਦ ਹੁੰਦੀ ਹੈ ਜਦੋਂ ਆਪਾਂ ਸ਼ੁਰੂ, ਸ਼ੁਰੂ ਚੋਂ ਹੁੰਦੇ ਆ ਨਾ ਸ਼ੁਰੂ, ਸ਼ੁਰੂ ਚ ਆਪਣੀ ਲਾਈਫ ਆਪਾਂ ਕਰ ਲਈਏ ਹੁਣ ਇੰਨੀਆਂ ਆਦਤਾਂ ਵਿਗੜ ਚੁੱਕੀਆਂ
ਲੋਕ ਨੌਕਰੀ ਵਗੈਰਾ ਕਰਦੇ ਨੇ ਉਹਨਾਂ ਨੂੰ ਪਤਾੂਨਾ ਕੰਮ ਕਰਨਾ ਸਾਰਾ ਜਾ ਉਹ ਦੇਖੋ ਛੁੱਟੀ ਵੇ ਹਾਂ ਛੁੱਟੀ ਵੇਲੇ ਬਣੀ
ਅੱਛਾ ਉਹ ਤੁਹਾਨੂੰ ਪਤਾ ਉਹ, ਉਹ ਉਹਨਾਂ ਦਾ ਸੁਗੋਂ ਉਹਨਾਂ ਦਾ ਦਾ ਮਿਲਣਾ ਗੁਲਣਾ ਆਣਾ ਜਾਣਾ ਵੀ ਵਧੀਆ ਰਹਿੰਦਾ ਅਸੀਂ ਆਲਸੀ ਹੋ ਜਾਂਦੇ ਹਾਂ ਤੁਹਾਨੂੰ ਪਤਾ ਆਪਾਂ ਲੇਟ ਉੱਠਦੇ ਹਾਂ ਲੇਟ ਕੰਮ ਕਰਦੇ ਹਾਂ ਆਪਾਂ ਆਉਂਦੇ ਜਾਂਦੇ ਵੀ ਨੀ ਉਹੀ ਕੱਪੜਿਆਂ ਚ ਬੈਠੇ ਹੁੰਦੇ ਆ ਜਿਹੜੇ ਵਰਕਿੰਗ ਹੁੰਦੇ ਆ ਤਿਆਰ ਸ਼ਿਆਰ ਹੋ ਕੇ ਇੱਕ ਦੂਜੇ ਨੂੰ ਮਿਲ ਦੇ ਹੈ।
ਕਈ ਵਤ ਆਈ ਵਧੀਆ ਲੱਗਦਾ ਕਿ ਬੰਦਾ ਉਹੀ ਲਾਈਫ ਵਧੀਆ ਹੀ ਵਧੀਆ ਬੰਦਾ ਸਵੇਰੇ ਉੱਠ
ਹਾਂ, ਹਾਂ ਉਹੀ ਤੁਹਾਨੂੰ ਤਿਆਰ ਤਾਂ ਹੁੰਦਾ ਨਾ ਮੈਨੂੰ ਵੀ ਕਈ ਵਾਰੀ ਲੱਗਦਾ ਵੀ ਨਹੀਂ ਪਤਾ ਕੀ ਸਵੇਰੇ ਉੱਠੋ ਵਰਕਿੰਗ, ਵਰਕਿੰਗ ਬੰਦਾ ਨਾ ਵਧੀਆ ਰਹਿੰਦਾ ਸਵੇਰੇ ਉੱਠ ਕੇ ਘੱਟੋ ਘੱਟ ਆਪਣਾ ਕੰਮ ਤਾਂ ਕਰਦਾ ਨਾ ਉੱਠ ਕੇ ਸੀ ਲੋਕ ਨਾ ਆਲਸੀੀਆਂ ਜਾਂ ਤੇ ਮਤਲਬ ਵੀ ਇੱਕ ਰ ਹੋਣਾ ਚਾਹੀਦਾ ਉਹ ਸ਼ੁਰੂ ਤੋਂ ਹੋਣਾ ਚਾਹੀਦਾ ਮੇਰੇ ਖਿਆਲ ਤੇ ਨਾ ਆਪਾਂ ਨੇ ਜਿਹੜੇ ਪੇਰੈਂਟਸ ਹੈ ਜਾਂ ਆਪਾਂ ਵੀ ਪੇਰੈਂਟਸ ਆਪਣੇ ਬ ਚਾਨੂੰ ਨਾ ਜਲਦੀ ਉਠਾਉਣਾ ਚਾਹੀਦਾ ਵੀ ਜੋ ਗਲਤੀਆਂ ਸਾਡੇ ਤੋਂ ਹੋਈਆਂ ਸਾਡੇ ਬੱਚੇ ਨਾ ਕਰਨ ਹਨਾ ਵੀ ਆਪਾਂ ਵੀ ਉੱਠੀਏ ਆਪਣੇ ਬੱਚਿਆਂ ਨੂੰ ਵੀ ਉਠਾਈਏ ਰਨਿੰਗ ਕਰੀਏ ਸਾਈਕ ਕਰੀਏ ਹੁਣ ਹੈ ਹੀ ਨੀ ਲੱਤਾਂ ਚ ਜਾਣ ਹੀ ਨੀ ਹੈ ਹੁਣ ਬੱਚੇ ਦੇਖੋ ਫਾਸਟ ਫੂਡ ਖਾਂਦੇ ਉਹਨਾਂ ਚ ਕੀ ਤਾਕ ਕੁਤਾ ਕੁਛ ਹੈ ਹੀ ਨੀ ਉਹ ਸਵੇਰੇ ਕੀ ਉੱਠ ਕੇ ਤਾਂ ਆਪਾਂ ਨੂੰ ਐਕਸਾਈ ਕਰਾਣੀ ਚਾਹੀਦੀ ਹੈ, ਬੱਚਿਆਂ ਨੂੰ ਜਿੰਮ ਐਕਸਰਸਾਈਜ਼ ਹੈ ਲਈ ਕਿੰਨਾ ਅੱਛਾ ਹੈ ਆਪਾਂ ਫੈ
ਜਿ ਮਤਲਬ ਜਿੰਨੇ ਦਿਨ ਜਾਂਦੇ ਨੇ ਉਦੋਂ ਠੀਕ ਰਹਿੰਦਾ
ਹਾਂ ਪਤਾ ਕੀ ਇਹ ਤਾਂ ਨਾ ਰੈਗੂਲਰ ਕਰਨਾ ਪੈਂਦਾ ਕੰਮ ਇਹ ਅਗਰ ਤੁਸੀਂ ਵਿੱਚ ਛੱਡੋਗੇ ਤੁਸੀਂ ਦੁਬਾਰਾ ਸ਼ੁਰੂ ਕਰੋਗੇ ਤੁਹਾਡੀਆਂ ਲੈਗਸ ਪੇਨ ਹੋਣਗੀਆਂ ਦੁਬਾਰਾ।
ਹਾਂ ਉਹ ਤਾਂ ਹੈ। ਹੁਣ ਤਾਂ ਵੈਸੇ ਵੈਸੇ ਵੀ ਲੱਤਾਂ ਦੁਖਦੀਆਂ ਰਹਿੰਦੀਆਂ ਸਾਰਾ ਦਿਨ ਕਦੀ ਲੱਤਾਂ
ਤਾਂ ਗੱਲ ਇਹੀ ਹੈ ਪਤਾ ਜੇ ਲੱਤਾਂ ਦੁਗਦੀਆਂ ਨਾ ਉਹਦੀਆਂ ਨਾ ਐਕਸਰਸਾਈਜ਼ ਹੈ ਕਹਿੰਦੇ ਕਲੀ ਵੋਕ ਨਾਲ ਨੀ ਤੁਹਾਨੂੰ ਫਰਕ ਪੈਣਾ। ਤੁਹਾਨੂੰ ਕਹਿੰਦੇ ਐਕਸਰਸਾਈਜ਼ ਕਹਿੰਦੇ ਕਰਨੀ ਪੈਣੀ। ਮੈਂ ਕੋਸ਼ਿਸ਼ ਤਾਂ ਕਰਦੀ ਹਾਂ ਮੈਂ ਤੁਹਾਨੂੰ ਪਤਾ, ਹਫ਼ਤੇ ਚ ਤਿੰਨ ਦਿਨ ਜਾਂਦੀ ਹਾਂ। ਫੇਿਰ ਹ ਅਹ ਜ ਨੀ ਆਉਂਦੀ ਫਿਰ ਕਿਤੇ ਹੋਰ ਕਿਤੇ ਹੋਰ ਮ ਮਤਲਬ ਰੂਟੀਨ ਹੀ ਨਹੀ ਬਣਦਾ। ਤੁਸੀਂ ਕਹਿੰਦੇ ਮਰਿੰਗ ਵਾਕ ਮੈਤੇ ਈਵਨਿੰਗ ਦੀ ਵੀ ਨੀ ਕਰ ਪਾਵਾਂਗੀ ਹੁਣ। ਕਿਉਂ ਆਲਸ ਆਏਗਾ ਦੁਪਹਿਰੇ ਗਰਮੀ ਚ ਉੱਠ ਉੱਠਿਆ ਨਹੀਂ ਜਾਏਗਾ ਇੰਨੀ ਤਪਦੀ ਦੁਪਹਿਰ ਚ ਪਰ ਮੈਂ ਦੇਖਿਆ ਲੋਕਾਂ ਦੀ ਡੈਡੀਕੇਸ਼ਨ। ਸਵੇਰੇ ਵੀ ਉੱਠਦੇ ਹੁੰਦੇ ਨੇ ਸ਼ਾਮੀ ਵੀ
ਦੀ ਇੰਨੀ ਗੰਦੀ ਰੂਟੀਨ ਬਣ ਗਈ ਆ ਨਾ ਤਾਂ ਜਿਵੇਂ ਢਾਈ ਤਿੰਨ ਵਜੇਦੇ ਜਾਂਦੇ ਮ ਸਾਡੀਆਂ ਅੱਖਾਂ ਐਜੀ ਕਰ ਲਈਏ ਹਾਂ ਥੋੜ੍ਹੀ ਦੇਰ ਆਰਾਮ ਕਰ ਲਈਏ।
ਹੋਲੀ ਉਹੀ ਤਾਂ
ਹਾਂ ਬੜਾ ਉਹ ਹੁੰਦਾ ਬੜਾ ਔਖਾ ਬੈਠ ਉੱਠਿਆ ਜਾਂਦਾ ਕਿਤੇ ਜਾਣਾ ਆਉਣਾ ਪੈ ਜੇ ਬੜਾ ਔਖਾ ਹੁੰਦਾ। ਹਾਂ ਉਸ ਟਮ ਤੇ ਵੈਸੇ ਬੜੀ ਨੀਂਦ ਆ
ਯ ਯਾਰ ਮੇਰਾ ਮੈਂ ਮੈਂ ਤਾਂ ਸਭ ਤੇ ਮੰਨੀ ਹੋਈ ਹੈ। ਕੀ ਉੱਠਦੀ ਨੀ ਹੈਗੀ ਹੈ। ਵੀ ਇਹ ਸੁੱਤੀ ਮਤਲਬ ਕਿਉਂਕਿਕ ਨਾ ਮੇਰੇ ਘਰਦੇ ਵੀ ਨੀ ਮੈਨੂੰ ਉਠਾਉਂਦੇ। ਮੈਨੂੰ ਬਾਰਾਂ ਸਾਢੇ ਬਾਰਾਂ ਇੱਕ ਵੱਜ ਜਾਂਦਾ ਆਪਾਂ ਨੂੰ ਸੋਦੇ-ਸੋਦੇ। ਹੋਰ ਯਾਰ ਕੰਮ ਤਾਂ ਖੈਰ ਹੋਰ ਬੜੇ ਵਧੀਆ ਰੋ ਨਿਬੜ ਜਾਂਦੀ ਹੈ ਬੰਦਾ ਚਾਹੇ ਗੁਰਦੁਆਰੇ ਜਾਵੇ। ਹਨਾ ਭਾਵੇਂ ਗੁਰਦੁਆਰੇ ਜਾਓ ਜਿੱਥੇ ਮਰਜ਼ੀ ਜਾਇਓ ਰੋਟੀ
ਅਸੀਂ ਕਹਿੰਦੇ ਕਿਤੇ ਜਾਣਾ ਤਾਂ ਅਸੀਂ ਉਸੇ ਟਾਈਮ ਚੱਲ ਜਾਂਗੇ।
ਚਲੇ ਜਾਂਗੇ ਕੋਈ ਨੀ। ਹਾਂ, ਬਿਲਕੁਲ ਨਾਲੇ ਘਰ ਦੇ ਕੰਮ ਰੋਟੀ ਪਾਣੀ ਟਾਈਮ ਤੇ ਮਿਲ ਜਾਂਦੇ ਮੈਂ, ਮੈਂ ਤੇ ਚਲੋ ਸਾਰੇ ਕੰਮ ਬੰਦਾ ਆਪ ਕਰ ਲੈਂਦਾ।
ਹਮ ਇਹ ਤਾਂ ਹੈ ਹੀ ਏ।
ਟਾਈਮ ਤੇ ਨਿਬੜ ਜਾਂਦੇ ਆ ਕੰਮ ਸਾਰੇ। ਪਰ ਚਲੋ ਕੋਸ਼ਿਸ਼ ਕਰਾਂਗੇ ਕਰੀ ਏਦਾਂ ਕਰੋ ਨਾ, ਤੁਸੀਂ ਪਤਾ ਕੀ ਕਰੋ ਜੀ ਆਪਾਂ ਇੱਕ ਕੰਮ ਕਰੇ ਹਾਂ ਕਿ ਆਪਾਂ ਸਵੇਰੇ ਉੱਠਣਾ ਹੀ ਉੱਠਣਾ
ਕਰ ਥੋੜਾ ਇਕ ਦਮ ਤਾਂ ਨਹੀਂ ਖਾਦੇ ਇੰਜ ਕਰਦੇ ਆ ਥੋੜ ਥੋੜਾ ਟਾਈਮ ਫਰਕ
ਅਰੇ ਨਹੀਂ ਆਪਾਂ ਬਹੁਤਨੀ ਜਲਦੀ ਅਰਲੀ ਕਰਦੇ ਅੱਧੇ ਘੰਟਾ ਅੱਧਾ ਘੰਟਾ ਸੈਰ ਕਰਕੇ ਆ ਜਾਵਾਂਗੇ ਪਤਾ ਜਦੋਂ ਮੈਂ ਬੱਚਿਆਂ ਨੂੰ ਤਿਆਰ ਕਰਦੀ ਸੀ ਨਾ ਬੱਚਿਆਂ ਨੂੰ ਤਿਆਰ ਕਰਕੇ ਉਸ ਤੋਂ ਬਾਅਦ ਮੈਂ ਸਤ ਇੱਕ ਵਜੇ ਫਰੀ ਹੋ ਜਾਣਾ ਮੈ ਅੱਧਾ ਘਟਾ ਕਰਕੇ ਆਂਦੀ ਸੀ ਵੋਕ ਹੁਣ ਜਦੋਂ ਦੇ ਬੱਚੇ ਜਾਂਦਾ ਸਕੂਲ ਛੁੱਟੀ ਜਾਂਦੀ ਛੁੱਟੀ ਜਾਂਦੀ ਫੇਰ ਮੈਂ ਟਾਇ ਨਹੀਂ ਬਣਦੀ ਤੁਸੀਂ ਕਰਿਓ ਨਾ ਕੋਸ਼ਿਸ਼ ਤੁਸੀਂ ਸਗੋਂ ਮੈਨੂੰ ਉਠਾਓ ਠੀਕ ਹੈ, ਅਲਾਰਮ ਲਗਾ ਕੇ ਮੈਨੂੰ ਉਠਾ ਦਿਓ ਓਕੇ ਓਕੇ ਜੀ ਓਕੇ ਸਤਿ ਸ੍ਰੀ ਅਕਾਲ ਬਾਏ